ਹੈਲੋ ਸਤਿ ਸ਼੍ਰੀ ਅਕਾਲ ਜੀ।
ਕਿਵੇਂ ਹੋ ਵਧੀਆ। ਹਾਂਜੀ ਕਿਵੇਂ ਵਧੀਆ ਘਰ ਸਭ ਠੀਕ
ਹਾਂ ਆ ਵਧੀਆ ਤੁਸੀਂ ਕਿਵੇਂ।
ਹਾਂਜੀ ਅਸੀਂ ਵੀ ਠੀਕ ਹਾਂਜੀ -ਹਾਂਜੀ ਬਿਲੁਲ ਸਭ ਵਧੀਆ ਮੈਂ ਸੋਚਿਆ ਗੱਲ ਕਰ ਲਵਾਂ। ਹਾਂ ਵਧੀਆ ਬ।
ਕੁਛ ਨੀ ਬਸ। ਦੇ ਰਹੀ ਸੀ ਹੁਣੇ ਲੈ ਕੇ।
ਅੱਛਾ -ਅੱਛਾ ਮੈਂ ਮਸੋਣਾ ਸਾਹਿਬ ਗਈ ਸੀ ਮਤਲਬ ਆਹ ਸੰਗਰਾਂਦ ਹੁੰਦੀ ਆ ਨਾ ਇਹ ਸੰਗਰਾਂਦ ਜਾਂਦੇ ਆ ਨਾ ਹਮ। ਅੱਛਾ ਕੱਲ ਸੰਗਰਾਂਦ ਸੀ ਮੈਨੂੰ ਪਤਾ ਹੀ ਨਹੀਂੀ ਲੱਗਿਆ। ਨਹੀਂ ਪਤਾ ਨੀ ਸੰਗਰਾਂਦਨੋਂ ਜਾਂਦੇ ਨੇ ਪਤਾ ਨੀ?
ਲਾ ਈ ਸੀ ਗੱਲ
ਮੱਸਿਆ ਨੂੰ ਜਾਂਦੇ ਨੇ ਮੱਸਿਆਂ ਨੂੰ
ਗਿਆਰਸ ਸੀਗੀ ਕੱਲ ਤੇ ਨਮਾਣੀ ਵੀ ਕਹਿ ਸਕਦੇ ਉਹਨੂੰ ਉਹ ਸੀਗੀ। ਨਿਰਜਲਾ ਇਕਾਦਸ਼ੀ ਜੀ ਨੂੰ ਆਪਾਂ ਕਹਿ ਦਿੰਦੇ ਹਾਂ।
ਮੈਨੂੰ ਦੇਸੀ ਮਹੀਨਿਆਂ ਬਾਰੇ ਬੜਾ ਘੱਟ ਪਤਾ ਹੈ ਸੋਰੀ। ਤੇ ਮੈਨੂੰ ਇਹ ਵੀ ਘੱਟ ਪਤਾ ਮਤਲਬ ਮੱਸਿਆ ਦਾ ਮੈਂ ਨ ਸੁਣਿਆ ਨਾਮ ਬਹੁਤ ਪਤਾ ਨੀ ਕੀ ਹੁੰਦਾ ਉਦੋਂ ਤੇ ਅਸੀ ਮਸ ਹੋਉਣਾ ਸਭ। ਗਏ ਸੀ ਸੰਤ ਬਾਬਾ ਅਤਰ ਸਿੰਘ ਜੀ ਤੁਸੀਂ ਜਾਣਦੇ ਹੋਗੇ ਮਸਤਵਾਣਾ ਸਾਹਿਬ ਬਰਨਾ ਦੇ ਕੇਣੀ ਪੈਂਦਾੋਂ ਗੁਰੂ ਘਰ ਬਰਨਾਲੇ ਆੇ ਜੋ ਮਤਲਬ ਰੂਟ ਹੈ ਬਰਨਾਲੇ ਆਾ ਸੰਗਰੂਰ ਤੋਂ ਉਓਥੇ ਮਸਤ। ਸੋਣਾ ਸਾਹਿਬ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਗੁਰੂ ਘਰ ਹੈ ਬਹੁਤ ਵੱਡਾ ਸੰਤ ਬਾਬਾ ਅਤਰ ਸਿੰਘ ਜੀ ਦਾ। ਪਹਿਲਾਂ ਜੋੜ ਮਿਿਆਇ ਮੈਂ ਉਦੋਂ ਗਈ ਤੇ ਫਿਰ ਉਹ ਤੋਂ ਬਾਅਦ ਮੈਂ ਸਿੱਧਾ ਮੱਸਿਆ ਤੇ ਗਈ ਹਾਂ ਅਵਲੇ ਸਾਲ ਤੇ ਹੁਣੇ ਜੇ। ਮਤਲਬ ਆਹ ਮਹੀਨੇ ਦੇ ਵਿੱਚ ਗਈ ਸੀ। ਮੈਂ ਨਾ ਉੱਥੋਂ ਮਤਲਬ ਇੰਨਾ ਸੋਹਣਾ ਇੱਕ ਉਹ ਲੈ ਕੇ ਆਈ ਹਾਂ। ਕੀ ਕਹਿੰਦੇੈ ਕੋਡ ਸੈਟ ਮੰਗੂ ਨਾਈਟ ਸੂਟ ਹੈ ਬੜਾ ਵਧੀਆ ਹਾਂ ਬਹੁਤ ਜ਼ਿਆਦਾ ਵਧੀਆ ਐ, ਸਿਰਫ ਤਿੰਨ ਸੌ ਰੁਪਏ ਦਾ ਮਿਲਿਆ। ਏਨਾਂ ਵਧੀਆ।
ਹਮ ਹਮ।
ਹਮ, ਬੜਾ ਵਧੀਆ। ਤੇ ਨਾ ਇਹ ਬਿਲਕੁਲ ਪਿੰਟਰਸਟ ਵਾਈਬਸ ਵਰਗਾ। ਮਤਲਬ ਜਿਵੇਂ ਉਹ ਪਿੰਟਰਸਟ ਤੇ ਆਪਾਂ ਚੀਜ਼ਾਂ ਵੇਖਦੇ ਆਂ ਨਾ। ਪਿੰਕ ਕਲਰ ਦੀਆਂ ਪਿੰਕ ਕੋ ਜਿਹੜਾ ਆਪਾਂ ਕਹਿ ਲੈਨੇ ਆਂ। ਇਹ ਨਾ ਬਿਲਕੁਲ ਉਹਦੇ ਵਰਗਾ ਐ, ਅ-ਇੱਕ-ਅ
ਨਹੀਂ ਪਰ, ਇਹ ਆਪਣੇ ਕੀ ਕਹਿੰਦੇ, ਤੁਸੀਂ ਵਾਲਾ ਪਾ ਲੈਂਦੇ ਹੋ ਨਾ ਏ। ਤੁਸੀਂ ਜ਼ੀਨਾ ਜ਼ੂਨਾ ਘੱਟ ਪਾਨੇ ਓ ਨਾ ਵੈਸੇ।
ਮੈਂ ਜ਼ੀਨਾ ਵੱਧ ਪਾਉਨੀ ਆਂ, ਮੈਂ ਮਤਲਬ ਸੂਟ ਬਹੁਤ ਘੱਟ ਪਾਉਨੀ ਆਂ, ਜ਼ੀਨਾ ਵੱਧ ਪਾਉਨੀ ਆਂ। ਕਿਉਂਕਿ ਹੁਣ ਗਰਮੀ ਦਾ ਮੌਸਮ ਆ। ਗਰਮੀ ਦੇ ਵਿੱਚ ਨਾ ਖੁੱਲ੍ਹੇ ਕੱਪੜੇ, ਜਿਨ੍ਹਾਂ ਦੇ ਵਿੱਚ ਕੋਟਨ ਦੇ ਕੱਪੜੇ, ਖੁੱਲ੍ਹੇ, ਹਵਾਦਾਰ
ਵਗੈਰਾ, ਜ਼ਿਆਦਾ ਪਾਉਂਦੇ ਹੋਗੇ ਦੂਜਾ ਨਹੀਂੀ ਪਾਉਂਦੇ।
ਹਾਂ, ਮੈਂ ਬੈਗੀ ਜਿਆਦਾ ਪਾਉਣੀ ਹਾਂ।
ਹਮ, ਤਾਂ ਹੀ ਨਾ ਛੂਟਛਾਟ ਤਾਂ ਗਰਮੀ ਬਹੁਤ ਲੱਗੇਗੀ।
ਹਾਂ ਮਤਲਬ ਖੁੱਲੇ ਕੱਪੜੇ, ਹੁਨ ਜਿਵੇ ਮੈਂ ਨਾਈਟ ਸੂਟ ਲਿਆਉਣਾ ਤਿੰਨ ਸੌ ਰੁਪਏ ਦਾ, ਸਮੇਈ ਕਿੰਨੀ ਹੋ ਰਹੀ ਹੈ। ਤੇ ਜਿਵੇਂ ਦੇਖਲੋ ਤੁਸੀਂ, ਦੋ ਹਜ਼ਾਰ ਪੱਚੀ ਸੌ ਦਾ ਸੂਟ ਆਉਂਦਾ ਵਧੀਆ, ਤੇ ਹੁਣ ਅਸੀਂ ਵਿਆਹ ਤੇ ਜਾਣਾ ਪੰਜ ਮਹੀਨਿਆਂ ਬਾਅਦ, ਤੇ ਮੈਂ ਹੁਣ ਸੂਟ ਸੁਿਆਉਣਾ ਤੇ ਮੈਨੂੰ ਬੜਾ ਡਰ ਲੱਗ ਰਿਹਾ ਵੀ ਹਾਏ, ਪੰਜ ਛੇ ਹਜ਼ਾਰ ਦਾ ਸੂਟ ਤੇ ਜਾਊਗਾ। ਬਹੁਤ ਜ਼ਿਆਦਾ ਮਹਿੰਗੇ ਸੂਟ ਹੋ ਰਹੇ ਨੇ ਵਧੀਆ ਸੂਟ ਮਹਿੰਗਾ ਜੋ ਹੈ ਰਿਵਾਜ਼ ਵਾਲਾ, ਉਹ ਆਉਂਦਾ ਹੈਗਾ ਵਧੀਆ ਮਤਲਬ ਚਾਰ ਪੰਜ ਹਜ਼ਾਰ ਦਾ ਸੂਟ ਤੇ ਬਾਕੀ ਜੇ ਸਮਿਆਈ ਉਹਦੀ ਲੈਂ, ਮਤਲਬ ਸਮਿਆਈ ਦੀ ਗੱਲ ਕਰੀਏ ਤਾਂ ਉਹੀ ਤਿੰਨ ਸੌ ਰੁਪ ਏ ਦੀ ਸਮਿਆਈ ਤਿੰਨ ਸੌ ਰੁਪਏ ਦੇ ਸੂਟ ਦੀ ਸਮਿਆਈ ਵੀ ਪੰਜ ਸੌ ਹੈ, ਤੇ ਵਧੀਆ ਸੂਟ ਦੀ ਮੈਂ ਵੀ ਹੋਨੀ ਏ, ਮਤਲਬ
ਕਪੜੇ ਤੁਹਾਡੇ ਕੌਣ ਸੀ ਲੈਂਦਾ?
ਸਾਡੇ ਕੋਈ ਨੀ ਸਿਲਦਾ ਮਤਲਬ, ਸਾਡੀ ਮਸ਼ੀਨ ਖ਼ਰਾਬ ਹੋ ਰਹੀ ਹੈ। ਕੱਪੜੇ ਸਿਿਆਉਣ ਵਾਲੀ, ਤੇ ਉਹੀ ਸੀਗੀ ਇੱਕ ਤੇ ਮੰਮਾ ਤਾਂ ਤੁਹਾਨੂੰ ਪਤਾ ਇਨਾ ਕੰਮ ਕਿੱਥੇ ਹੁੰਦਾ, ਘਰ ਦਾ ਕੰਮ ਨਿਬੇੜ ਕੇ ਫੇਰ ਉਹ ਮਸ਼ੀਨ ਲੈ ਕੇ ਬੈਠੋ ਤੇ ਮੈਨੂੰ ਤਾਂ ਇਹ ਚੀਜ਼ਾਂ ਆਉਂਦੀਆਂ ਹੀ ਨਹੀਂੀ ਹੈਗੀਆਂ, ਮੇਰੇ ਆਂਟੀ ਤੋਂ ਸਲਵਾਉਣੇ ਆ ਮਤਲਬ ਰਿਸ਼ਤੇਦਾਰੀ ਚੋਂ ਨੇ, ਉਹਨਾਂ ਦੀ ਬੁਟੀਕ ਹੈ। ਸਮਾਣੇ, ਉਹਨਾਂ ਤੋਂ ਹੀ ਸਮਾਣੇ
ਫੇਰ, ਰਿਸ਼ਤੇਦਾਰੀ 'ਚ ਹੋ ਕੇ ਵੀ ਉਹ ਇਨੇ ਲੈ ਲੈਂਦੇ ਆ।
ਨਹੀਂ ਮਤਲਬ ਹਾਂ ਰਿਸ਼ਤੇਦਾਰੀ 'ਚ ਹੋ ਕੇ ਵੀ, ਜਿਵੇਂ ਨੋਰਮਲ ਬਾਕੀਆਂ ਤੋਂ ਚਾਰਜ ਕਰਦੇ ਨੇ ਉਨੀ ਸਾਡੇ ਤੋਂ ਚਾਰਜ ਕਰਦੇ ਨੇ, ਬਿਜਨਸ 'ਚ ਥੋੜੀ ਜ ਅਗਲਾ ਉਹ ਕਰਦਾ ਹੁੰਦਾ।
ਨਹੀਂ ਮੈਂ ਉਹੀ ਕਹਿਦੀਹੀ ਹਾਂ, ਮਾੜਾ ਮੋਟਾ ਤਾਂ ਜਿਵੇਂ ਲਿਹਾਜ਼ ਜਿਹੀ ਹੋ ਜਾਂਦੀ ਹੈ ਨਾ ਵੀ ਆਪਾਂ ਜਾਣ
ਅਸੀਂ ਹੁਣ ਤੱਕ, ਸਮਿਆ ਲਏ ਪੰਦਰਾਂ ਸੋਲਾਂ ਸੂਟ ਸਮਿਆ ਲਏ ਹੁਣ ਤੱਕ ਕੋਈ ਪੈਸਾ ਨਹੀਂੀ ਘਟੇ, ਬਸ ਐਵੇ ਹੀ ਆ ਕਿ ਵੀ ਆਪਾਂ ਨੋਰਮਲ ਦਰਜੀ ਤੋਂ ਜਦੋਂ ਸੂਟ ਫੜਦੇ ਹਾਂ ਉਹਦੀ ਆਪਾਂ ਪੈਸੇ ਦਿੰਦੇ ਹਾਂ, ਬਟ ਉਹਨਾਂ ਤੋਂ ਮਤਲਬ ਸਾਡਾ ਐਵੇਂ ਉਧਾਰ ਤੇ ਚੱਲ ਪੈਂਦਾ ਕੰਮ।
ਹਾਂ
ਬਟ ਪੈਸੇ ਉਨੀ ਲੈਂਦੇ ਆ।
ਚਲੋ ਵਧੀਆ।
ਫੇਰ ਸਾਡੇ ਕੋਲ ਵੀ ਜਦੋਂ ਹੁੰਦੇ ਨੇ, ਜਾਂ ਫੇਿਰ ਉਹਦੀ ਦਿੰਦੇ ਹਾਂ ਜਦੋਂ ਹ ਟਾਈਟ ਹੁੰਦਾ, ਤੁਹਾਨੂੰ ਪਤਾ ਹੈਨਾ
ਉਹ ਤਾਂ ਹੈਗੇ, ਫ਼ਰਕ ਤਾਂ ਪੈ ਜਾਂਗਾ ਫਿਰ ਨਾ ਇਨਾ, ਪਰ ਮੈਨੂੰ ਸੀਗਾ ਕਿ ਹੋ ਕੋਈ ਫਰਕ- ਫੁਰਕ ਆਇਆ ਹੋਵੇ ਨਾ, ਉਹਦੇ ਕਰਕੇ ਜਾਂਦਾ ਹੋਣਾ ਨਾ ਤਾਂ ਕਰਕੇ ਮੈਂ ਅੱਛੀ ਜਾਂਦੀ ਸੀ, ਪਰ ਚਲੋ ਵਧੀਆ ਵੀ
ਹ
ਕੰਮ ਤਾਂ ਸਾਰਿਆਂ ਨੇ ਕਰਨਾ ਤੇ ਪੈਸਾ ਸਾਰਿਆਂ ਨੇ ਕਮਾਉਣਾ ਫੇਿਰ, ਜੋ ਰਿਸ਼ਤੇਦਾਰੀ 'ਚ ਹੀ ਘਟੀ ਉਹਦੇ ਪੱਲੇ ਪੈ ਦੂਗੀ।
ਹਾਂ ਇਹ ਵੀ ਹੈ, ਕੀ ਕਹਿ ਸਕਦੇ ਹਾ।
ਉਹ ਨੀ ਸੱਚੀ ਗੱਲ ਆ, ਹਾਂ ਆਪਾਂ ਜੇ ਹੁੰਦੇ ਆਪਾਂ ਨੂੰ ਮਿਲ
ਕਿਉਂ ਮੈਂ ਨਾ, ਜਦੋਂ ਮਤਲਬ ਜਿ ਬਹੁਤ ਜ਼ਿਆਦਾ ਗਰਮੀ ਹੈ ਐਕਸਟਰੀਮ ਗਰਮੀ ਹੈ, ਮੈਨੂੰ ਨਾ ਖੁੱਲੇ ਕੋਟਨ ਦੇ ਕੱਪੜੇ, ਜੋ ਮਤਲਬ ਬਹੁਤ ਤੋਂ ਜ਼ਿਆਦਾ ਆਰਾਮਦਾਇਕ ਹੋਣਾ ਇਹ ਕੱਪੜੇ ਮੈਂ ਚਾਹੁੰਣੀ ਆਂ ਮੈਂ ਆਪ ਵੀ ਪਾਵਾਂ ਤੇ ਆਪਦੀ ਫੈਮਿਲੀ ਮੈਂਬਰਸ ਜਿਵੇ ਮੰਮੀ ਹੋਰੀ ਹੋ ਗਏ ਡੈਡੀ ਹੁਨੀ ਹੋ ਗਏ, ਮਤਲਬ ਡੈਡੀ ਤੇ ਚੱਲ ਫਿਰ ਵੀ ਪਾ ਲੈਂਦੇ ਨੇ ਹਨਾਂ ਪਰ ਆਪਣੀਆਂ ਮੰਮੀਆਂ ਵਿਚਾਰੀਆਂ ਉਹੀ ਸੂਟਾਂ ਦੇ ਵਿੱਚ ਕਿੰਨਾ ਉਹਨਾਂ ਨੂੰ ਮਤਲਬ ਇੰਨੀ ਗਰਮੀ ਚ ਕੰਮ ਕਰਨਾ ਮੈਂ ਇਹਨਾਂ ਨੂੰ ਇੰਨਾ ਸਮਝਾਉਣੀ ਆ ਬਟ ਇਹ ਸੁਣਦੀ ਹੀ ਨੀ ਵੀ ਤੁਸੀਂ ਵੀ ਐਵੇਂ ਖੁੱਲ੍ਹੇ ਕੱਪੜੇ ਪਾਇਆ ਕਰੋ। ਆਪਣੀ ਆਪਣੀ ਬੋਡੀ ਦੇ ਉੱਤੋਂ ਦੀ ਕੀ ਆਪਣੇ ਲਈ ਹਨਾ ਆਪਣੀ ਸਿਹਤ ਉੱਤੋਂ ਦੀ
ਨਈ ਪਰ ਮੈਂ ਵੀ ਨਾ ਮੈਗੀ ਬੈਗੀ ਤਾਂ ਹਾਂ, ਮੇਰੇ ਕੋਲ ਬੈਗੀ ਚੀ ਤਾਂ ਮੈਂ ਅਜੇ ਖਰੀਦੀ ਹੀ ਨ੍ਹੀਂ। ਉਹ ਤਾਂ ਮੈਂ ਤੁਹਾਡੇ ਸ਼ਾਇਦ ਵੇਖੀਆਂ ਵੀ
ਤੁਸੀਂ ਬਰਨਾਲੇ ਕ ਤੁਹਾਨੂੰ ਪੈਂਦਾ ਨਾ ਇਲਾਕਾ ਇਹ ਬਰਨਾਲਾ ਤਾਂ ਉੱਧਰਲੇ ਰੂਟਸ ਦੇ ਕਣੀ ਬਰਨਾਲੇ ਤੋਂ ਸੰਗਰੂਰ ਜੋ ਬਸ ਜਾਂਦੀ ਆ ਉੱਥੇ ਬਸ ਸੰ ਅਤਰ ਸਿੰਘ ਬਾਬਾ ਜੀਦ ਜੀ ਗੁਰੂ ਕਰ ਉਥ ਉੱਤਰ ਜਿਓ ਬਸ ਤੇ
ਕਿ ਹੁਣ ਉੱਥੇ ਬੈਗੀ ਵੈਗੀ ਮਿਲੂ ਮੈਨੂੰ
ਅਰੇ ਨਹੀਂ, ਮਤਲਬ ਆਪਾਂ ਜਿਵੇਂ ਇੱਧਰੋਂ ਅਸੀਂ ਆ ਜਾਵਾਂਗੇ ਉੱਧਰੋਂ ਤੁਸੀਂ ਆ ਜਾਣਾ, ਤੁਸੀਂ ਮੱਥਾ ਟੇਕ ਲਿਓ ਮਤਲਬ ਬਹੁਤ ਦੂਰ-ਦੂਰ ਤੋਂ ਸੰਗਤ ਆਉਂਦੀ ਐ। ਮੱਥਾ ਟੇਕਣ ਵਾਸਤੇ ਬਹੁਤ ਸ਼ਕਤੀ ਆ ਉਹ ਜਗ੍ਹਾ ਦੇ ਵਿੱਚ ਐਵੇਂ ਨੀ ਹੈ। ਬੋਤ ਜ਼ਿਆਦਾ ਤੁਹਾਨੂੰ ਮੇਂ ਵੀ ਪਤਾ ਨੀ ਹੋਣਾ ਮਤਲਬ ਬੋਤ ਨਾਮ ਐ ਉਸ ਜਗ੍ਹਾ ਦਾ ਮਤਲਬ ਸਾਡੇ ਸਾਰੇ ਜਾਂਦੇ ਨੇ ਆਲਮੋਸਟ
ਅੱਛਾ, ਪਰ ਮੈਂ ਤਾਂ ਚਲੋ ਪਹਿਲੀ ਵਾਰੀ ਸੁਣਿਆ ਹੀ ਹੈ ਮੈਂ ਤਾਂ ਕਦੇ
ਫਿਰ ਤੁਹਾਨੂੰ ਇੱਧਰ ਫੱਪਦਾ ਨੀ ਹੁਣਾ ਏਰੀਆ, ਸੰਗਰੂਰ ਏਰੀਆ ਤੁਹਾਨੂੰ ਫਬੱਦਾ ਨੀਂ ਮੇਂਂ ਬੀ ਤੁਸੀਂ
ਫੱਬਦਾ ਨੀਂ ਨਾ ਦੂਰ ਵੀ ਬੋਤ ਆ ਨਾ ਹਜੇ
ਹਂ, ਜਿਵੇਂ ਮੈਂ ਅੰਮ੍ਰਿਤਸਰ ਦੇ ਵਿੱਚ ਸਿਰਫ ਹਰਿਮੰਦਰ ਸਾਹਿਬ ਬਾਰੇ ਪਤਾ
ਬਾਹਲਾ ਕਰਦਾ ਕੁੂੜਾ ਨਿੱਕਾ ਇੰਨਾ ਚੀ ਮਤਲਬ ਹੋਣਾ ਚਾਈਦਾ ਦੇ ਵਿੱਚ ਤਾਂ ਕਰਕੇ
ਫਿਰ ਜਿਵੇਂ ਹੁਣ ਸੋਡਾ ਏਰੀਆ, ਮੈਨੂੰ ਸਿਰਫ ਅੰਮ੍ਰਿਤਸਰ ਹਰਿਮੰਦਰ ਸਾਹਿਬ ਬਾਰੇ ਪਤਾ ਹੋਰ ਮੈਨੂੰ ਮਤਲਬ ਕਿਸੇ ਗੁਰੂ ਧਾਮ ਬਾਰੇ ਨੀ ਪਤਾ, ਨਾ ਉਹ ਪਤਾ ਸਿਰਫ ਮੈਨੂੰ ਅੰਮ੍ਰਿਤਸਰ ਪਤਾ ਵੀ ਹਾਂ ਅੰਮ੍ਰਿਤਸਰ ਚ ਹਰਿਮੰਦਰ ਸਾਹਿਬ
ਜੇ ਤੁਹਾਡਾ ਆਉਣਾ ਜਾਣਾ ਤੇ ਉਹ ਤੁਹਾਨੂੰ ਬਾਹਲਾ ਪਤਾ ਹੋਊ, ਤੇ ਮੈਨੂੰ ਜਿੱਥੇ ਜਾਣਾ ਮ ਚਾਰ ਕੋ ਏਰੀਆ ਹੈਗਾ ਵੱਡੀੇ ਕਵਰ ਮਤਲਬ ਜੋ ਹੋ ਜਾਂਦੇ ਆ ਰਿਕਵਰ ਕਰਨੇ ਹੋਣ ਹੁਣ ਤਾਂ ਤੁਹਾਡੇ ਵਾਲੇ ਪਾਸਾ ਜਿਵੇਂ ਬਾਹਲੀ ਵੱਖਰਾ ਪਰਾਂ ਜਿਆ ਜਾ ਕੇ ਆ ਤਾਂ ਕਰਕੇ ਉਹ ਰਹਿ ਜਾਂਦਾ ਨਈਂ, ਮਤਲਬ ਬਾਹਲਾ ਰੂਟ ਹਾਂ ਤਾਂਹੀ ਹੁਣ ਦੇਖੋ ਮੈਂ ਵੀ ਤੁਹਾਨੂੰ ਜੇ ਕਵਾਂ ਵੀ ਇੱਥੇ ਤੁਸੀਂ ਮੇਰੇ ਆਲੇ ਪਾਸੇ ਜੇ ਆਓ ਤੇ ਤੁਹਾਨੂੰ ਵੀ ਬੜਾ ਔਖਾ ਜਿਆ ਨਾ ਲੱਗੂਗਾ ਪ
ਬਟ ਤੁਸੀਂ ਪਟਿਆਲੇ ਤੋਂ ਆਉਣਾ, ਹੈਨਾ ਬਸ ਠੀਕ ਆ ਫਿਰ।
ਕੋਈ ਨੀ ਉਵੀ ਹੋਜੂ, ਹੋਜੂ ਕੋਈ ਨੀ
ਹਾਂ।
ਬਾਕੀ ਚੱਲਦੇ ਆ ਹੁਣ ਮੈਂ ਸੋਚ ਰੀ ਸੀ ਸੀ ਕਿ ਮੈਂ ਬਾਜ਼ਾਰ ਜਾਵਾਂ ਤੇ ਸਮਾਨ ਸੁਮਾਨ ਥੋੜਾ ਲੈ ਕੇ ਆਣਾ।
ਗਰੋਸਰੀ ਵਗੈਰਾ ਦਾ ਲੈ ਕੇ ਆਉਣਾ ਜਾਂ ਕੁਛ ਹੋਰ ਆ ਮਤਲਬ ਕੱਪੜੇ ਲੀੜ
ਟਿਕੀ ਹੁੰਦੀ ਨਾ ਜਿਹੜੀ ਲੇਡੀਜ਼ ਪੈਰਾਂ ਚ ਪਾਉਂਦੀ ਐ। ਚੁਟਕੀਆਂ ਹਾਂ, ਜਿਹੜੇ ਅਹ ਅੰਗੂਠੇ ਦੇ ਨਾਲ ਆਲੀ ਜਿਹੜੀ ਉਂਗਲ ਹੁੰਦੀ ਆ ਉਹਦੇ ਚ ਪਾਉਂਦੇ ਆ।
ਅੱਛਾ, ਤੁਸੀਂ ਹਾਂ ਚੁਟਕੀ ਈ ਕਹਿੰਦੇ ਆ ਉਹਨੂੰ।
ਹਾਂ, ਤੁਸੀਂ ਕੀ ਕਹਿੰਨੇ ਔ?
ਅ ਸਾਡੇ ਤੇ ਕਿਹੜਾ ਕੋਈ ਪਾਉਂਦਾ ਅਸੀਂ ਤਾਂ ਜੱਟ ਆ ਮਤਲਬ ਦੂਜੇ ਲੁੱਟ ਸਾਡੇ ਪਾਉਂਦਾ ਨੀ
ਨਈ, ਪਰ ਉੱਥੇ ਵੀ ਪਾਉਂਦੇ ਹੁੰਦੇ ਆ ਮੈਂ ਦੇਖੀ ਕਾਫੀਆਂ ਦੇ ਪੈਰਾਂ ਚ ਪਈਆਂ ਹੋਈਆਂ ਬਾਕੀ ਕੋਈ ਨਾ ਚੁਟਕੀ ਮਤਲਬ ਪਾਉਂਦੇ ਆ, ਉਹ ਐਂ ਕਹਿੰਦੇ ਮੈਰਿਡ ਵੂਮੈਨ ਨੂੰ ਪਾਉਣੀ ਚਾਹੀਦੀ ਹੈ, ਤੇ ਉਹਦੇ ਨਾਲ ਨਾ ਮਤਲਬ ਉਹਦੇ ਪੈਰ ਦੇ ਪੁਇੰਟਸ ਦਬੇ ਰਹਿੰਦੇ ਆ, ਤੇ ਜਿਹਦੇ ਕਰਕੇ ਉਹਨੂੰ ਹੈਲਥ ਇਸ਼ੂ ਨਈ ਆਉਂਦੇ ਚਾਂਦੀ ਦੀ ਹੋ ਗਈ, ਸੋਨੇ ਦੀ ਹੋ ਗਈ, ਐਵੇਂ ਕਰਕੇ ਹਾਂ, ਤੇ ਤਾਂ ਕਰਕੇ, ਉਹ ਲੈਣ ਜਾਣੀ ਆ ਤੇ ਮਤਲਬ ਉਹ ਫੇਰ ਮਾਸੀ ਹੋ ਰੇ ਜਿਵੇਂ ਆਏ ਹੋਏ ਸੀਗੇ ਤਾਂ ਹੁਣੇ, ਬਸ ਤੁਹਾਡਾ ਫੋਨ ਆਇਆ, ਚੱਕ ਲਿਆ, ਤੇ ਮੈਂ ਤਿਆਰ ਉਹਦੇ ਵਾਸਤੇ ਹੀ ਹੋ ਰਹੀ ਸੀਗੀ।
ਅੱਛਾ-ਅੱਛਾ, ਬਹੁਤ ਵਧੀਆ ਮਤਲਬ ਛੁਟਕੀਆਂ ਕਹਿੰਦੇ ਨੇ ਉਹਨੂੰ, ਮੈਂ ਵੀ ਇੰਨਾ ਸੋਚਦੀ ਹਾਂ, ਵੀ ਉਹਨਾਂ ਨੂੰ ਕੀ ਕਹਿੰਦੇ ਨੇ ਮੈਂ ਨਾ ਇੱਕ ਵੀਡੀਓ ਦੇਖੀ ਸੀਗੀ ਯੂਟਿਊਬ, ਤੇ ਉੱਥੇ ਨਾ ਮਤਲਬ ਉਹਨਾਂ ਨੇ ਪੈਰਾਂ ਦੇ ਵਿੱਚ ਇਹ ਪਾਏ ਹੋਏ ਸੀ, ਜੋਂ ਤੁਸੀਂ ਕਹਿ ਰਹੇ ਹੋ, ਚੁਟਕੀਆਂ ਮਤਲਬ ਉਹੰਨੇ ਸੋਹਣੇ, ਮਤਲਬ ਪੈਰਾਂ ਨੂੰ ਉਣਾ ਝਾਂਜਰਾਂ ਤੋਂ ਬਿਨਾਂ ਵੀ ਬਹੁਤ ਅਸਸਰੀ ਨੇ, ਜੇ ਪਾਉਣੀਆਂ, ਹੁਣ ਵਿਆਹ ਸ਼ਾਦੀ ਤੇ ਪਾ ਲੋੋ ਜਾਂ ਜੋ ਮਤਲਬ ਨਾ ਜ਼ਿਆਦਾ ਪਸੰਦ ਕਰਦੇ ਨੇ, ਸਭ ਪਾਉਣਾ, ਉਹ ਪਾ ਸਕਦੇ ਨੇ
ਉਹ ਵੀ ਨਾ, ਮਤਲਬ ਬਹੁਤ ਹੈਗਾ ਇਹਨਾਂ ਦੇ ਮਤਲਬ ਵੀ, ਜਿਵੇਂ ਬਜ਼ੁਰਗਾਂ ਨੇ ਹ ਬਣਾ ਕਰ ਦਿੱਤੇ ਨਾ, ਤਾਂ ਉੱਥੋਂ ਇਹ ਚੀਜ਼ਾਂ ਬਹੁਤ ਵਧੀਆ ਬਣਾਈਆਂ ਨੇ। ਤਾਂ ਮੈਨੂੰ ਵੀ ਕਦੇ ਪਤਾ ਲੱਗਦਾ, ਮੈਨੂੰ ਜਦੋਂ
ਨਹੀਂ ਬਹੁਤ ਸੋਹਣਾ, ਨਹੀਂ ਮੈਨੂੰ ਪਤਾ ਨੀ ਜੀ ਐਮ ਸੋਰੀ ਮੈਨੂੰ ਪਤਾ ਨੀ ਸੀਗਾ, ਮਤਲਬ ਸਾਡੇ ਤਾਂ ਹਾਂ ਰਿੰਗਸ ਹੁੰਦੀਆਂ ਨੇ
ਹੁੰਦਾ, ਰੈਸਟ ਥੋੜਾ ਜਹਾ ਤੇ ਹੋਏਗੀ, ਕਿਸੇ ਵੀ ਮੈਟਲ ਦੀ ਹੋ ਸਕਦੀ ਹਾਂ, ਹਾਂ ਛੋਟੇ-ਛੋਟੇ ਬਿਲਕੁਲ ਉਂਗਲੀ ਚ ਹੀ ਪੈਂਦਾ, ਇੱਕ ਵਿੱਚ ਵਾਲੀ ਉਂਗਲੀ ਆ, ਜਿਹੜੀ ਅੰਗੂਠੇ ਦੀ ਜਮਾਂ ਨਾਲ ਵਾਲੀ ਲੰਬੀ ਜਿਹੀ ਉਂਗਲੀ ਉਹਦੇ ਚ ਪੈਦਾ।
ਠੀਕ ਆ, ਠੀਕ ਆ, ਓਕੇ। ਦੋਵੇਂ ਪੈਰਾਂ ਚ ਠੀਕ ਹੈ, ਠੀਕ ਹੈ। ਨਹੀਂ ਫਿਰ ਤਾਂ ਬਹੁਤ ਵਧੀਆ, ਮਤਲਬ ਇਹ ਚਾਂਦੀ ਦੀ ਬਣਵਾਉਂਦੇ ਨੇ।
ਹਾਂ ਮਰਜੀ ਆਪਣੀ- ਆਪਣੀ ਵੀ, ਸੋਨੇ ਦੀ ਤਾਂ ਕਿਉਂ ਹੋ, ਯ ਪੈਰਾਂ ਚ ਫਿਰ ਕੌਣ ਹੀ ਬਣਵਾਵੇ। ਤੇ ਚਾਂਦੀ ਦੀ ਹੁੰਦੀ ਜ਼ਿਆਦਾਤਰ, ਜਾਂ ਫਿਰ ਕੋਈ ਆਰਟੀਫਿਸ਼ਲ ਮੈਟਲ ਦਾ ਜੋ ਵੀ ਤੁਸੀਂ ਬਣਵਾਉ ਉਹ ਮੈਟਲ ਦਾ ਕੋਈ ਨਹੀਂ, ਨਹੀਂ, ਨਹੀ ਖ਼ਰਾਬ ਨਹੀਂ ਹੁੰਦੇ ਤੇ ਜੇ ਸਹੀ ਵਾਲੀ ਚੀਜ਼ ਹੋਏ ਨਾ, ਤਾਂ ਫ਼ੇਰ ਉਹ ਖ਼ਰਾਬ ਨੀ ਹੋਏਗੀ, ਬਾਕੀ ਚੁਟ ਕਿਆ ਉਹ ਸਾਰੀ ਅੰਦਰ ਤੱਕ ਨਹੀਂ ਜਾਂਦੀ? ਉਹ ਸਿਰਫ ਨੋਹ ਤੋਂ ਥੱਲੇ ਥੱਲੇ ਹੀ ਰਹਿੰਦੀ ਹੈ। ਤੇ ਜੇ ਖਰਾਬ ਵੀ ਹੋ ਕਰਕੇ ਉਹਦਾ ਵੀ ਧਿਆਨ ਮਤਲਬ ਆਪਣਾ ਨਾ ਥੋੜ੍ਹਾ ਰੱਖਿਆ ਜਾਂਦਾ, ਐਵੇਂ ਵੀ ਨਹੀਂ। ਵੀ ਨਾ ਹੋਵੇ।
ਹਮ
ਹਮ
ਨਹੀਂ, ਲੇਕਿਨ ਜੇ ਚੀਜ਼ ਆਪਾਂ ਲੈ ਰਹੇ ਹਾਂ, ਤਾਂ ਵਧੀਆ ਲਓ, ਮਹਿੰਗੀ ਚੀਜ਼ ਲੈ ਲਓ ਬਟ ਉਹ ਖਰਾਬ ਨਾ ਹੋਵੇ ਨਾ, ਨਹੀਂ ਤਾਂ ਫੇਰ ਉਹ ਪਈ ਰਹਿਣੀ ਆ, ਕੱਪ ਬੋਰਡ ਚ ਕਿਸੇ ਨੇ ਯੂਜ ਨਹੀਂ ਕਰਨੀ, ਕੀ ਫਾਇਦਾ? ਉਹ ਆਇਰਨਾਈਜ਼ ਪਤਾ ਨੀ, ਆਡ ਆਓਡਾਈਜ਼ ਰਹੇ ਕੁਛ ਹੁੰਦਾ।
ਜੂਲਰੀ।
ਆਓਡਾਈਲ ਹਾਂ, ਮਤਲਬ ਉਹ ਜੇ ਕੋਈ ਹੋਰ ਜਿ ਐਵੇਂ ਮੈਟਲ ਹਨਾ ਆਓਰਾਈਜ਼, ਤਾਂ ਉਹ ਵਧੀਆ ਨੀ ਲਗਦੀ।
ਚਲੋ ਕੋਈ ਨਾ, ਹੁਣ ਠੀਕ ਆ, ਫੇਰ ਕੋਈ ਗੱਲ ਨੀ।
ਠੀਕ ਹੈ ਜੀ ਚਲੋ, ਤੁਸੀਂ ਜਾਇਓ ਬਾਜ਼ਾਰ, ਸਤਿ ਸ੍ਰੀ ਅਕਾਲ ਜੀ।